ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਸਬ? ਹੈਲੋ। ਹੈਲੋ। ਹੈਲੋ। ਹੈਲੋ।
ਹਾਂਜੀ। ਆਵਾਜ਼ ਆ ਰਹੀ ਹੈ ਜੀ।
ਹਾਂਜੀ, ਹਾਂਜੀ। ਆ ਰਹੀ ਸੀ।
ਹਾਂਜੀ। ਬਸ ਹੋਰ ਸਭ ਠੀਕ ਚੱਲ ਰਿਹਾ ਜੀ।
ਹਾਂਜੀ। ਵਧੀਆ ਚੱਲਦਾ ਤੁਸੀਂ ਦੱਸੋ ਬਸ।
ਬਸ ਠੀਕ ਹੈ, ਥੋੜਾ ਜਿਹਾ ਸ਼ਡਿਊਲ ਬਣਾ ਰਿਹਾ ਸੀ, ਟਾਈਮ ਮੈਨੇਜਮੈਂਟ ਕਰਨ ਵਾਸਤੇ, ਮੈਂ ਕਿਹਾ ਕੀ ਕੀਤਾ ਜਾਏ ਅੱਜ- ਕੱਲ੍ਹ ਥੋੜ੍ਹਾ ਜਿਹਾ ਫ੍ਰਰੀ ਹੈਗਾ ਵਾਂ।
ਹਾਂਜੀ। ਸਹੀ ਗੱਲ ਆ। ਟਾਈਮ ਮੈਨੇਜ ਕਰਨਾ ਤਾਂ ਬਹੁਤ ਜ਼ਰੂਰੀ ਹੈ।
ਹਾਂਜੀ, ਹਾਂਜੀ। ਉਹੀ ਉਹ ਕਨਫਰਮ ਕਰਾਂ ਮੈਂ ਕਿਹਾ ਪੁੱਛਾਂ ਮੈਂ ਕੀ, ਕੀ ਚੀਜ਼ਾਂ ਐਡ ਕਰਾਂ ਦਿਨ ਦੇ ਵਿੱਚ। ਕਿਉਂਕਿ ਅਸਲ ਥੋੜਾ ਜਿਹਾ ਟਾਈਮ ਵਿੱਚ ਫਰੀ ਏ। ਅਤੇ ਉਹਨੂੰ ਕਿਵੇਂ ਮੈਨੇਜ ਕੀਤਾ ਜਾਏ।
ਮੈਂ ਤਾਂ ਸਰ ਹੁਣ ਜਿਵੇਂ ਚਲੋ ਮੈਂ ਤਾਂ ਹਾਊਸ ਵਾਈਫ ਹਾਂ ਘਰ ਹੀ ਹੁੰਦੀ ਹਾਂ ਫੇਰ। ਜਿਵੇਂ ਬੱਚੇ ਸਕੂਲ ਵਗੈਰਾ ਚਲੇ ਜਾਂਦੇ ਫੇਰ ਆਪਣਾ ਟਾਈਮ ਹੁੰਦਾ ਆਪਣੇ ਕੋਲ ਉਸ ਟਾਈਮ ਅਰਲੀ ਮੋਰਨਿੰਗ ਉਠ ਜਾਈਦਾ। ਫਿਰ ਸਾਰਾ ਕੰਮ ਵਗੈਰਾ ਨਿਪ ਟਾ ਕੇ ਬੱਚਿਆਂ ਨੂੰ ਸਕੂਲ ਭੇਜ ਦਿੰਦੇ ਆ ਹਸਬੈਂਡ ਚਲੇ ਜਾਂਦੇ ਦੇ ਆ ਆਫਿਸ ਆਪਣਾ ਫੇਰ ਉਸ ਤੋਂ ਬਾਅਦ ਫ੍ਰਰੀ ਹੁੰਦੇ ਆ ਦਸ ਸਾਢੇ ਦਸ ਵਜੇ ਤੱਕ ਬਿਲਕੁਲ ਫ੍ਰਰੀ ਹੋ ਜਾਂਦੀ ਆ ਕੰਪਲੀਟ ਵੀ ਬੱਚਿਆਂ ਨੇ ਢਾਈ ਵਜੇ ਤੱਕ ਆਉਣਾ ਹੁੰਦਾ ਬਸ ਫੇਰ ਤਿੰਨ ਚਾਰ ਘੰਟੇ ਹੁੰਦੇ ਉਹਦੇ ਵਿੱਚ ਕੋਈ ਸਕਿੱਲ ਮਤਲਬ ਸਿੱਖ ਲਈਦੀ ਹੈ ਕੁਛ ਵੀ ਮਤਲਬ ਅਛਾ ਕਰ ਲਈਦਾ
ਹਾਂ ਕੁਛ ਨਵਾਂ ਐਡ ਕਰ ਲਿਆ ਮਤਲਬ ਦਿਨ ਦੇ ਵਿੱਚ ਹੈ ਬਈ ਨਵੀਂ ਨਵੀਂ ਚੀਜ਼ ਐਂਡ ਸਿੱਖਣ ਨੂੰ ਮਿਲਦਾ ਹਮ ਤੇ ਮੈਂ ਤਾਂ ਇਹੀ ਸੋਚ ਰਿਹਾ ਹਾਂਜੀ ਹਾਂਜੀ ਮੈਂ ਇਹੀਓ ਸੋਚ ਰਿਹਾ ਮੈਂ ਕਿਹਾ ਥੋੜਾ ਜਿਹਾ ਟਾਈਮ ਅੱਜ ਕਲ ਫਰੀ ਹੁੰਦਾ ਹੈ ਤੇ ਕੁਛ ਨਿਊ ਕੋਰਸ ਸਾਹਿਬ ਨੇ ਆਜਕਲ ਜੀਵੇੈਂ ਐਡਵਾਂਸ ਕੋਰਸਿਜ਼ ਆਏ ਨੇ ਮੈਂ ਤ ਥੋੜ੍ਹਾ ਜੇਹਾ ਐਡ ਕੀਤੈ
ਸਹੀ ਗੱਲ ਹੈ ਸਹੀ ਗੱਲ ਕਹੀ ਤੁਸੀਂ ਹੈਲੋ ਹੈਲੋ ਹੈਲੋ ਹੈਲੋ
ਮੈਂ ਕਹਿ ਰਿਹਾ ਸੀ ਮੈਂ ਕਿਹਾ ਜਿਵੇਂ ਹੁਣ ਟਾਈਮ ਮੈਨੇਜ ਕਰਨ ਵਾਸਤੇ ਕੁਜ ਨਵੇ ਨਵੇ ਨਿਯੁ ਕੋਰਸ ਅ ਚੱਲ ਰਹੇ ਨੇ ਹੋ ਉਹ ਬੰਦਾ ਸਿਖ ਦੇ ਤੇ ਜ਼ਿਆਦਾ ਵਧੀਆ ਰਹਿੰਦਾ ਹੈ
ਹਾਂਜੀ
ਹੈਨਾ ਬਿਲਕੁਲ ਕਿਉਂਕਿ ਅੱਜ ਕਲ ਥੋੜਾ ਜਿਹਾ ਅਪਡੇਸ਼ਨ ਦੇ ਵਿੱਚ ਜਿਵੇਂ ਹੁਣ ਏ ਆਈ ਦੀ ਮਾਰਕੀਟਿੰਗ ਵਗੈਰਾ ਟੀਮਸ ਵਗੈਰਾ ਕਾਫ਼ੀ ਕੁਛ ਐਡ ਅਪ ਕਰਨ ਦੀ ਸੋਚ ਰਹੇ ਹਾਂ ਅਸੀ ਮੈਂ ਕਿਉਂਕਿ ਅਜ ਅਪ ਡੇਟ ਨਹੀਂ ਕਰਾਂਗੇ ਤੇ ਫਿਰ ਅਗਰ ਪਿੱਛੇ ਚਲਦੇ ਰਵਾਂਗੇ ਤਾਂ ਫਿਰ ਫਾਇਦਾ ਨਹੀਂ ਹੈ ਨਾ ਮਾਰਕੀਟ ਤੋਂ
ਹਾਂਜੀ ਹਾਂਜੀ ਇਹ ਤਾਂ ਹੈ ਹਮ
ਕਿਉਕਿ ਬੱਚਿਆਂ ਨੂੰ ਵੀ ਅੱਗੇ ਹੁਣ ਜਵਾਬ ਦੇਣੇ ਪੈਂਦੇ ਨੇ ਬਈ ਐ ਹਾਂਜੀ
ਹਾਂਜੀ ਹੁਣ ਸਾਡਾ ਤਾਂ ਐਵੇ ਹੈ ਨਾ ਕਿ ਚਲੋ ਮਤਲਬ, ਯੋਗਾ ਵਗੈਰਾ ਦਾ ਸਟਾਰਟ ਕਰਤਾ ਸੀ ਮੈਂ ਥੋੜਾ ਜਿਹਾ ਨਾਲ। ਕਿ ਚਲੋ ਮੋਰਨਿੰਗ ਉ ਉੱਠ ਕੇ ਦੁਪਹਿਰ ਹੈ ਟਾਈਮ ਥੋੜਾ, ਰੈਸਟ ਕਰ ਲੈਂਦੇ ਸੀ, ਹੈਨਾ। ਚਲੋ ਕੁੱਛ ਨਵਾਂ ਐਡ ਹੋ ਗਿਆ, ਸ਼ਡਿਊਲ ਚ।
ਬਿਲਕੁਲ-ਬਿਲਕੁਲ-ਬਿਲਕੁਲ ਮੇਰੇ ਤਾਂ ਇੱਕ ਮਤਲਬ ਕਿ ਮੇਰੇ ਫਰੈਂਡ ਦੀ ਮੇਰੇ ਫਰੈਂਡ ਦੀ ਵਾਈਫ ਹੈਗੇ ਨੇ, ਉਹਨਾਂ ਨੇ ਕੀ ਕੀਤਾ ਜੀ ਉਹਦੇ ਪਹਿਲੇ ਯੋਗਾ ਯੂਟਿਊਬ ਤੋਂ ਸਿਖਦੇ ਰਹੇ। ਉਹ ਫੇਰ ਨਾਲ ਕਰਦੇ ਵੀ ਰਹੇ, ਤੇ ਉਹਨਾਂ ਨੇ ਹੁਣ ਪਿਛਲੇ ਲ ਲਾਸਟ ਵੀਕ ਉਹਨਾਂ ਨੇ ਮਲ ਲਈ ਅਪ ਆਪਣਾ ਟਾਈਮ ਸਪੈਂਡ ਕਰਕੇ ਤੇ ਉਹਨੂੰ, ਸਿੱਖ ਕੇ ਤੇ ਲੋਕਾਂ ਨੂੰ ਸਿਖਾਉਣਾ ਸ਼ੁਰੂ ਕਰਤਾ।
ਹਾਂਜੀ, ਨਹੀਂ ਬਹੁਤ ਲੋਕ
ਮੈ ਕਿਹਾ ਵਧੀਆ ਉਹਨਾਂ ਨੇ ਨਵਾਂ ਆਪਣਾ ਸਕਿੱਲ, ਹਾਂ ਬਿਲਕੁਲ, ਉਹਨਾਂ ਨੇ ਆਪਣਾ ਨਵਾਂ ਡੀਲਾਇਟ ਕਰ ਦਿੱਤਾ ਵੀ ਟੋ ਤੂੰ ਇਨਕਮ ਵੀ ਕਰਦੇ ਨੇ। ਮੈਂ ਕਿਹਾ ਏਹ ਵੀ ਚੀਜ਼ ਸਹੀ ਏ, ਕੋਈ ਮਾੜੀ ਕੇ ਨਹੀਂ?
ਹਾਂਜੀ। ਅੱਜ ਕੱਲ੍ਹ ਲੋਕ ਔਨਲਾਈਨ ਵੀ ਕਰਨ, ਯੋਗਾ ਕਲਾਸਿਸ ਵਗੈਰਾ ਲਨ
ਹਾਂ ਬਿਲਕੁਲ-ਬਿਲਕੁਲ-ਬਿਲਕੁਲ ਜ ਕੱਲ ਸਭ ਨੂੰ ਹੈਲਥ ਹੈਲਥੀਫਾਈਡ ਹੈਗੇ ਨੇ, ਸਾਰੇ ਵਧੀਆ ਸਭ ਨੂੰ ਹੈਲਥ ਕੋਨਸ਼ੀਅਸ ਹੈਗੇ ਨੇ। ਥੋੜਾ ਜਿਹਾ ਟਾਈਮ ਮਿਲ ਨਿਕਲਦਾ ਨੀ ਹੈ ਸਾਈਡ ਤਯੋ ਤੇ ਬੰਦਾ ਚਲੋ ਕੋਈ ਨਹੀਂ, ਅਗਰ ਕੋਈ ਸਿਖਾ ਰਿਹਾ ਏ, ਕੋਈ ਅੱਛਾ ਮੈਂਟਰ ਮਿਲ ਜਾਏ ਤਾਂ ਉਸ ਉਸ ਤੋਂ ਵਧੀਆ ਚੀਜ਼ ਹੀ ਨਹੀਂ ਕੋਈ ਫਿਰ ਤੇ।
ਹਾਂਜੀ, ਇਹ ਤਾਂ ਹੈ, ਜਿਦੋਂ ਸੁ ਸੁਟੇਬਲ ਲੱਗਦਾ ਲੋਕ ਕਰਦੇ ਨੇ, ਮਤਲਬ ਐਵੇਂ ਲੋਗ ਛੋਟੇ-ਛੋਟੇ ਸਰਟੀਫਾਈਡ ਕੋਰਸਿਸ ਵੀ ਕਰ ਲੈਂਦੇ ਆ ਯੋਗਾ ਦੇ ਤਾਂ ਵੀ ਉਹ ਯੋਗਾ ਟਰੇਨਰ ਬਣ ਜਾਂਦੇ ਐ, ਕਾਫੀ ਤਰੀਕੇ ਨਾਲ ਉਹ ਕਰ ਹੁੰਦੇ ਐ। ਹੁਣ ਮੇਰੀ ਫਰੈਂਡ ਨੇ ਮਤ ਕੰਪਿਊਟਰ ਦਾ ਯਾ ਏ ਆਈ ਵਗੈਰਾ ਦਾ ਥੋੜਾ ਕਰਿਆ ਸੀ ਉਹਨੇ, ਮਤਲਬ ਹੋਰ ਐਡੀਟਿੰਗ ਵਗੈਰਾ ਸਿੱਖੀ, ਉਹਨੇ ਆਪਣਾ ਯੂ ਟਿਊਬ ਚੈਨਲ ਸਟਾਰਟ ਕਰ ਲਿਆ। ਮੈਂ ਵੀ ਥੋੜੀ ਬਹੁਤ ਓਥੋਂ ਗਾਈਡੈਂਸ ਲੇ ਕੇ ਸੋਚ ਸੋਚ ਰਹੀ ਏ, ਬੀ ਬੇਟੇ ਦਾ ਚਲੋ ਚੈਨਲ ਸਟਾਰਟ ਕਰ ਦਾ।
ਹਾਂ, ਸਹੀ ਗੱਲ ਏ। ਕੁਛ ਕੁਛ ਐਡ ਕਰਨਨਾ ਕੁ ਕੁਛ ਫਾਇਦਾ ਹੀ ਹੋਏਗਾ ਨਾ ਅਗਰ ਅਸੀਂ ਸੋਚ ਰਹੀ ਹਾਂ ਸੋਚ ਰਹੇਾਂ ਤੇ ਕੁ ਕੋਈ ਨਹੀਂ ਫਦਾ ਬਟ ਜਦ ਤੱਕ ਅਸੀਂ ਆਪਣੇ ਟਾਈਮ ਨੂੰ ਮੈਨੇਜ ਨਹੀਂ ਕਰਾਂਗੇ, ਤ ਕਿਵੇਂ ਬਣੇਗੀ ਗੱਲ?
ਹਾਂਜੀ, ਉਹੀ ਹੈ ਨਾ ਵੀ ਚਲੋ, ਜੇ ਕੁਛ ਸਟਾਰਟ ਕਰਾਂਗੇ ਸਟਾਰਟਿੰਗ ਤੋਂ ਫਿਰ ਤਾਂ ਹੀ ਕੋਈ ਫਾਇਦਾ ਹੋਊਗਾ ਨਾ।
ਹਾਂ, ਅਸੀਂ ਅਗਰ ਪਹਿਲਾਂ ਸਟੈਪ ਹੀ ਨਹੀਂ ਚੱਕਾਂਗੇ ਤੇ ਫ਼ਿਰ ਕਿੱਦਾਂ ਗੱਲ ਬਨੇਗੀ? ਗੱਲ ਸਾਰੀ ਉਹੀ ਹੋਵੇ
ਹਾਂਜੀ, ਇਹ ਤਾਂ ਹੈ।
ਜਿਵੇਂ ਹੁ ਬੰਦਾ ਅਸੀਂ, ਸਵੇਰੇ ਮੋਰਨਿੰਗ ਚੋਂ ਉੱਠਦੇ ਹੀ ਹਾਂ। ਹੁਣ ਜਿਵੇਂ ਮੈਂ ਤਾਂ ਚਲੋ ਪਹਿਲੇ ਚ ਕਰਦਾ ਸੀ, ਹੁਣ ਮੈ ਜਿਮ ਥੋੜਾ ਜਿਹਾ ਅੱਜ- ਕੱਲ੍ਹ ਸ਼ਡਊਲ ਥੋੜਾ ਜਿਹਾ ਬਿਜ਼ੀ ਚੱਲ ਰਿਹਾ ਤੇ ਮੈਂ ਕਰ ਨੀ ਪਾ ਰਿਹਾ। ਬਟ ਇਹੀਓ ਚੀਜ਼ ਹੈ ਕਿ, ਅਗਰ ਅਸੀਂ ਉਹਨੂੰ ਥੋੜਾ ਜਹਾਡੋ ਕਰ ਲਈਏ ਫਰ ਕੱਲ ਨੂੰ ਅਸੀ ਹੋਰ ਵੀ ਸਿਖਾ ਸਕਦੇ ਹ
ਹਾਂਜੀ, ਇਹ ਤਾਂ ਗੱਲ ਸਹੀ ਹੈ।
ਥੋੜਾ ਜਹਾ ਕੁਛ ਨਾ ਕੁਛ ਐਡਪ ਕਰਨਾ ਚਾਹੀਦਾ ਲਾਈਫ ਦੇ ਵਿੱਚ, ਕੁਛ ਨਿਊ ਚੀਜ਼ਾਂ ਐਡ ਕਰਨ ਨਾਲ ਹੀ ਲਾਈਫ ਅੱਗੇ ਵਦਦੀ ਹੈ।
ਹਾਂਜੀ।
ਹੁਣ ਰਾਤੀ ਕਈ ਵਾਰ ਐਸਾ ਹੁੰਦਾ ਸੀ, ਕਿ ਬਾਈ ਬਾਰਾਂ -ਬਾਰਾਂ ਇੱਕ -ਇੱਕ ਵੱਜ ਜਾਂਦੇ ਸੀ ਸੋੰਦੇ ਹੋਏ। ਹੁਣ ਅਰ ਅਸੀ ਜਲਦੀ ਅਰਲੀ ਮੋਨਿੰਗ ਫਿਰ ਅਰਲੀ ਮੋਰਨਿੰਗ ਸਾਡਾ ਟਾਈਮ ਸ਼ਡਲ ਵੀ ਇਸ ਤਰ ਬਣ ਜਾਂਦਾ, ਟਾਈਮ ਹੋ ਜਾਏ ਬੰਦਾ ਟਮ ਫ ਉੱਠਣਾ ਚਾਹੀਦਾ ਫਿਰ ਨਾਲੋਂ ਨਾਲ
ਹਾਂਜੀ, ਸਾਰੇ ਕੰਮ ਮੈਨੇਜ ਹੋ ਜਾਂਦੇ ਆ, ਉਹਦੇ ਨਾਲ ਮੇਰੇ ਦੇਖਿਆ ਵੀ ਨਾਲੇ ਹੌਚ -ਪੌਚ ਨੀ ਹੁੰਦਾ ਲੇਟ ਉੱਠ ਕੇ ਨਾ ਫਿਰ ਉਹੀ ਟੈਂਨਸ਼ਨ ਜੀ ਰਹਿੰਦੀ ਆ, ਹੜਬੜਾ ਚ ਫੇਰ ਕੰਮ ਵੀ ਨਹੀਂ ਹੋ ਪਾਉਂਦਾ।
ਨਹੀਂ ਹੋ ਪਾੰਦਾ।
ਕੰਮ ਵੀ ਪੈਂਡਿੰਗ ਰਹਿੰਦੇ ਟੈਂਸ਼ਨ ਵੀ ਬਣੀ ਰਹਿੰਦੀ ਹੈ, ਮਤਲਬ ਕਾਫੀ ਮਤਲਬ ਬਹੁਤ ਬੰਦਾ ਟੈਸ਼ਨ ਚ ਆ ਜਾਂਦਾ ਇੰਜਾਇਟੀ ਹੋ ਜਾਂਦੀ ਹੈ।
ਮੈਂ ਆਪਣੀ ਲਾਈਫ ਨੂੰ ਵੀ ਦੇਖਣਾ, ਹ ਕਿ ਬ ਸਵੇਰੇ ਉਹਨੇ ਅਰਲੀ ਮਾਰਨਿੰਗ ਉੱਠਨਾ ਐ। ਮਨੀ ਉੱਠ ਕੇ ਉਹਨੇ ਜੋ ਵੀ ਹਾਊਸ ਹੋਲਡ ਦੇ ਕੰਮ ਨਿਪਟਾਣੇ ਨੇ ਫਿਰ ਪਾਠ ਪੂਜਾ ਉਹਨੇ ਕਰਨੀ ਹੈ, ਫਿਰ ਲੰਚ ਵਗੈਰਾ ਦਾ ਤਿਆਰੀ, ਫਿਰ ਉਸ ਤੋਂ ਬਾਅਦ ਉਹਨੇ ਛੋਟਾ -ਮੋਟਾ ਜੋ ਵੀ ਆਪਣਾ ਸ਼ਡਿਊਲ ਫਾਈਨਲ ਕੀਤਾ ਹੁੰਦਾ, ਟਾਇਮ ਦਾ ਸਾਹਬ ਕਰਦੀ ਹੈ। ਥੋੜਾ ਬਹੁਤ ਆਰਾਮ ਕਰਨਾ ਫਿਰ ਜਿਹੜ ਸ਼ਊ ਛੋਟੇ ਮੋਟ ਛੋਟਟੀ ਮੋ ਚੀਜ਼ਾਂ ਲਾਲ ਲਾਲ ਚੱਲਦੀ ਰਈ ਮ ਡੇਟ ਸੋਾਂ ਲੇਟ ਉ ਸਾਰਾ ਸ਼ਡਿਊਲ ਵਿਗੜ ਜਾਂਦਾ, ਉਹਦੇ ਹਿਸਾਬ ਨਾਲ।
ਸਹੀ ਗੱਲ ਹੈ ਉਹੀ ਹੈ ਨਾ ਵੀ ਮਤਲਬ ਟਾਈਮ ਨ ਉਹੀ ਟਮ ਦੀ ਵੈਲਊ ਕਹਿੰਦੇ ਹੁੰ ਨਾ ਟਮ ਹੈਜ ਨੋ ਵਿੰਗ ਮਤਲਬ ਸਮੇਂ ਦੇ ਤਾਂ ਪਰ ਨਹੀਂ ਹੁੰਦੇ ਮਤਲਬ ਸਾਨੂੰ ਉਹਨੂੰ ਮਤਲਬ ਮੈਨੇਜ ਕਰਨਾ ਪੈਂਦਾ ਹੈ ਉਹਨੇ ਤਾਂ ਆਪਣਾ ਨਿਕਲਣਾ ਨਿਕਲਦੇ ਰਹਿਣਾ ਹੈ
ਟਮ ਵੀ ਬਹੁਤ ਫਾਸਟ ਚੱਲ ਰਿਹਾ ਕੋ ਛੋਟਾ ਮੋਟਾ ਆਰਾਮ ਨਾਲ ਤਾਂ ਚੱਲ ਰ ਚਲੋ ਪਹਿਲੇ ਵ ਬੰਦਾ ਆਪਣਾ ਚਲੋ ਅਗਰ ਵਿਲੇਜ ਵਿੱਚ ਰਹਿ ਰਿ ਅੱਜ ਕੱਲ ਵਿਲੇਜ ਦੀ ਲਾਈਫ ਵੀ ਬਹੁਤ ਫਾਸਟ ਹੋ ਗਈ ਹੈ ਮੈਂ ਸੁਣਿਆ
ਸਹੀ ਗੱਲ ਆ ਬਹੁਤ ਬਿਜੀੀ ਹੁੰ
ਹਾਂ ਬਹੁਤ ਫਾਸਟ ਹੋ ਗਈ ਹੈ
ਅਸੀਂ ਆਪਣਾ ਟਾਈਮ ਵੇਸਟ ਬਹੁਤ ਕਰ ਰਹੇਾਂ ਨਾ ਅੱਜ ਕੱਲ੍ਹ ਦੇਖੋ ਪਹਿਲਾਂ ਲੋਕਾਂ ਕੋਲ ਮਤਲਬ ਆਹ ਕੁਛ ਨਹੀਂ ਮੋਬਾਈਲ ਫੋਨ ਨਹੀਂ ਸੀ ਹੁੰਦੇ ਜਾਂ ਕੁਛ ਇਸ ਤਰ੍ਹਾਂ ਅੱਜ ਕੱਲ੍ਹ ਲੋਕਾਂ ਕੋਲ ਬਹੁਤ ਕੁਛੇਨਮੈਂਟ ਲਈ ਮਤਲਬ ਉਹ ਰੀਲ ਕਰੋਲ ਕਰਦੇ ਆ ਪਤਾ ਨੀ ਲੱਗਦਾ ਕਿਵੇਂ ਦੋ ਦੋ ਘੰਟੇ ਲੰਘ ਜਾਂਦੇ ਨੇ ਦ ਪੰਜ ਮਿੰਟ ਲਈ ਦੋ ਮਿੰਟ ਲਈ ਰੀਲ ਦੇਖਣ ਲੱਗਿਆ ਸੀ ਅੱਗੇ ਅੱਗੇ ਸਕੋਲ ਕਰ ਦੋੰਟੇ ਹੀ ਲੱ
ਦੋ ਘੰਟੇ ਦਾ
ਹਮਮ ਉਹੀ ਟਾਈਮੇ ਅਸੀਂ ਵਧੀਆ ਤਰੀਕੇ ਨਾਲ ਮੈਨੇਜ ਕਰੀਏ ਮਤਲਬ ਸਾਡਾ ਜੇ ਆਪਾਂੂ ਮਤਲਬ ਉੱਥੋਂ ਵੀ ਕੁੱਛ ਸਿੱਖਣਾ ਯੂਟਿਊਬ ਤੋਂ ਵੀ ਜਾਂ ਕੁਛ ਮਤਲਬ ਕਿਸੇ ਹੋਰ ਜ ਤੋਂ ਮਤਲਬ ਕੋਈ ਵੀ ਮਤਲਬ ਸੋਸ਼ਲ ਮੀਡੀਆ ਵਧ ਉਹ ਹੈ ਉਹ ਮਤਲਬ ਸਾਨੂੰ ਇਨਕਮ ਦਾ ਵੀ ਸੋਰਸ ਜਨਰੇਟ ਕਰਨਾ ਚਾਹੀਦਾ ਸਿਰਫ ਐਵੇਂ ਨੀ ਕਿ ਹਾਂ ਬ ਦੇਖਦੇ ਰਹੋ ਦੇਖਦੇ ਰੋਜ਼ ਕਰੋਲ ਕਰਦੇ ਰਹੋ
ਬਿਲਕੁਲ ਜ ਕਈ ਸਟਾਰ ਦਸਾਂ ਹੀ ਨੇ ਜ ਜਿੱਦਾਂ ਹੁਣ ਮੈਂ ਦੇਖਿਆ ਪਿੱਛੇ ਅੱਜ ਮੈਂ ਸਵੇਰੇ ਈਵਨ ਰੀਲ ਹੀ ਦੇਖ ਰਿਹਾ ਸੀ ਕਿਸੇ ਦੀ ਤੇ ਇੱਕ ਬੰਦਾ ਨੋਰਮਲੀ ਆਪਣੇ ਬੈਕਗ੍ਰਉਂਡ ਤੋਂ ਬਿਲਕੁਲ ਲੋਅਰ ਬੈਕਗਉਂਡ ਤੋਂ ਕੰਮ ਕਰ ਰਿਹਾ ਸੀ ਤੇ ਕਰਦੇ ਕਰਦੇ ਉਹਨੇ ਆਪਣੇ ਆਪ ਨੇ ਵਧਾ ਉਹਨੂੰ ਬਹੁਤ ਅੱਛੀ ਮੇਜਰ ਕੰਪਨੀ ਨੇ ਉਹਨੂੰ ਹਾਇਰ ਕਰ ਲਿਆ ਬਹੁਤ ਅੱਛੀ ਸੈਲਰੀ ਔਰ ਉਹ ਕਿਉਂ ਕੀਤਾ ਕਿ ਉਹਨੇ ਅਗ੍ਰਡ ਕੀਤੇ ਟਾਈਮ ਮੈਨੇਜ ਕੀਤਾ ਉਹਨੇ ਆਪ ਆਪ ਔਰ ਉਹਨੇ ਆਪਣੇ ਆਪ ਨੂੰ ਬਹੁਤ ਅਪਗ੍ਰਡ ਕਰਕੇ ਨੂੰ ਬਹੁਤ ਅੱਛੀ ਜਗਾ ਇੱਕ ਬਹੁਤ ਅੱਛ ਸੈਗਮੈਂਟ ਚਰੀ ਮਿਲੀਗੀਨ
ਹਾਂਜੀ ਇਹ ਤਾਂ ਹੈ
ਕੋਈ ਗੱਲ ਨਾ ਇੱਕ ਸਾਨੂੰ ਡਿਸਿਪਲਿਨ ਬਹੁਤ ਜ਼ਰੂਰੀ ਹੈ ਅਗਰ ਡਿਸਪਲਿਨ ਦੇ ਨਾਲ ਚੱਲਾਂਗੇ ਔਰ ਟਾਈਮ ਮੈਨੇਜ ਕਰਕੇ ਚੱਲਾਂਗੇ ਤਾਂ ਉਹ ਸਾਡੇ ਵਾਸਤੇ ਬਹੁਤ ਅੱਛਾ ਹੈ
ਹਾਂਜੀ ਉਹ ਬੱਚਿਆਂ ਨੂੰ ਵੀ ਸਮਝਾਉਂਦੇ ਆ ਪਰ ਬੱਚੇ ਨਹੀਂ ਮੰਨਦੇ ਨੇ ਇਸ ਗੱਲ ਨੂੰ ਦੇਖੋ ਬੱਚਾ ਇੱਕ ਸਕੂਲ ਜਾ ਰਿਹਾ ਆ ਬੱਚੇ ਨੂੰ ਅਸੀਂ ਕੀ ਡਿਸਪਲਨ ਸਿਾ ਰਹੇ ਹਾਂ ਉੱਥੇ ਸਕੂਲ ਦੇ ਵਿੱਚ ਮੇਨਲੀ ਤਾਂ ਉਹੀ ਸਿੱਖਣ ਜਾਂਦਾ ਘਰ ਹੁਣ ਜੇ ਪੇਰੈਂਟਸ ਐਜੂਕੇਟਿਡ ਆ ਮਤਲਬ ਫਿਰ ਤਾਂ ਪੇਰੈਂਟਸ ਕੋਲ ਵੀ ਪੜ੍ਹ ਸਕਦਾ ਉਹਨ ਜਾਣ ਦੀ ਲੋੜ ਨ ਨਹੀਂ ਹੈਗੀ ਓ ਸਕੂਲ ਜਾਦਾ ਕਿਉਂ ਕਿ, ਟਾਈਮ ਮੈਨੇਜ ਸਮਝ ਆ ਕਿਵੇਂ ਟਾਈਮ ਦੇ ਹਿਸਾਬ ਨਾਲ
ਬਿਲਕੁਲ।
ਹਾਂਜੀ,
ਹੁਣ ਬੱਚਾ ਜਾ ਰਿਹਾ ਜਿਵੇ ਸਕੂਲ, ਤੇ ਘਰ ਆਂਦਾ ਤੇਥੋੜਾ ਜਿਹਾ ਰੈਸਟ ਚਾਹੀਦਾ ਤਾ ਕੇ ਥੋੜਾ ਹੌਰ ਸਕੂਨ ਲਏ। ਫਿਰ ਓਨੇ ਉੱਠਣਾ, ਆਪਣੇ ਸਕੂਲਿੰਗ ਵਰਕ ਕਰਨਾਂ। ਥੋੜਾ ਜ ਆਪਣੇ ਆਪ ਨੂੰ ਰੀਡਿੰਗ ਵਗੈਰਾ ਦਾ ਵਰਕ ਹੁੰਦੇ ਨੇ, ਸਾਰੇ ਉਹ ਕਰਨੇ ਨੇ। ਫੇਰ ਉਸ ਤੋਂ ਬਾਅਦ ਉਹਨੇ ਬਈ ਕੋਈ ਥੋੜ੍ਹਾ ਬਹੁਤ? ਖੇਲਣ ਕੁਦਣ ਦਾ ਵੀ ਟਾਈਮ ਹੋਣਾ ਚਾਹੀਦਾ, ਫਿਰ ਉਹਨਾ ਨੇ ਸੋਜਾਣਾ ਹੀ ਐ ਥੋੜਾ ਜਿਹਾ ਲੇਟ!
ਹਾਂਜੀ, ਮੋਬਾਈਲ ਦੇਖ ਰਹੀ।
ਹਾਂ ਮੋਬਾਇਲ ਵੀ ਬੱਚੇ ਨੇ ਦੇਖੋ ਦੇਖਣਾ ਹੀ ਹੈ ਅੱਜ ਕੱਲ੍ਹ ਅਸੀਂ ਕਈਏ ਨਾ ਦੇਖੀਏ
ਹਾਂਜੀ, ਚਲੋ ਅੱਧਾ ਪੌਣਾ ਘੰਟਾ ਹੁੰਦਾ ਬੱਚਾ ਚਲੋ ਥੋੜਾ ਦੇਖ ਲੈਂਦਾ।
ਮੈਨੇਜ ਹੋਏ ਤੇ ਜ਼ਿਆਦਾ ਵਧੀਆ ਨਾ?
ਹਾਂਜੀ,
ਕੋਈ ਗੱਲ ਨਹੀਂ ਜੀ ਦੇਖ ਰਿਹਾ! ਜੇ ਕੁ ਸਮ ਨ ਆ ਰਿਹਾਡ ਕੀਤਾ ਜਾ
ਨਹੀਂ ਨਹੀਂ, ਅੱਜ ਕੱਲ ਤਾਂ ਬਹੁਤ ਕੁਛ ਆ ਰਿਹਾ! ਔਨਲਾਈਨ ਹੀ ਬੰਦਾ ਬਹੁਤ ਕੁਛ ਸਿੱਖ ਸਕਦਾ ਹੈਂ ਨਾ ਔਨਲਾਈਨ ਕਰ ਲੈਂਦੇ ਆ! ਜਿਵੇਂ ਹੁਣ ਮੇਰੇ ਸਟੀਚਿੰਗ ਦਾ ਸੀਗਾ ਮੈਂ ਮਤਲਬ ਕਾਫੀ ਔਨਲਾਈਨ ਦੇ ਇੱਕ ਯੂਟਿਊਬ ਫੇਸਬੁੱਕ ਤੋਂ ਮਤਲਬ ਕਾਫੀ ਇੰਪਰੂਵ ਹੋ ਗਈ ਮੇਰੀ ਉਹ ਵੀ ਸਕਿੱਲ ਚਲੋ ਵਧੀਆ ਸੋਰਸ ਆਫ ਅਰਨਿੰਗ ਹੋ ਗਿਆ ਚਲੋ ਘਰ ਬੈਠਿਆਂ ਧਰਮ। ਕਰ ਰਹੇ ਹੋ ਉਸ ਤੋਂ ਹਾਂਜੀ, ਚਲੋ ਹਾਂਜੀ, ਹਾਂਜੀ, ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ, ਸਰ।